ਹਾਂਜੀ ਸਸੀ
ਹੈਲੋ, ਸਸੀ ਕਾਲ। ਹੋਰ ਬੇਟਾ ਜੀ ਠੀਕ ਔ?
ਹਾਂਜੀ-ਹਾਂਜੀ ਠੀਕ ਆ ਤੁਸੀਂ ਸੁਣਾਓ?
ਹੋਰ ਸਿਹਤ ਠੀਕ ਐ?
ਹਾਂਜੀ ਵਧੀਆ।
ਘਰ ਪਰਿਵਾਰ
ਸਭ ਵਧੀਆ।
ਚਲੋਂ ਠੀ ਕੀ ਤਾਂ ਹੁੰਦਾ ਹੋਰ ਕਿ ਬਣਾ ਰੇ ਔ?
ਬਸ ਹੁਣੇ ਕਿਚਨ ਚੌ ਆਏ ਆ ਖਾਣਾ ਵਗੈਰਾ ਬਣਾ ਕੇ।
ਅੱਛਾ ਮਤਲਬ ਜਦ ਤੁਸੀਂ ਯਾਤਰਾ ਤੇ ਗਏ ਸੀ?
ਹਾਂਜੀ, ਅਸੀਂ ਯਾਤ ਗੇ, ਹੇਮਕੁੰਟ ਸਾਬ ਗੇ ਸੀ ਅਸੀਂ।
ਅੱਛਾ। ਹੋਰ ਕਿਹੋ ਜਿਹਾ ਰਿਆ ਟ੍ਰਿਪ ਤੁਹਾਡਾ ਬਾਬਾ ਜੀ ਦੇ?
ਬੜਾ ਵਧੀਆ ਰਿਹਾ ਬਾਬਾ ਜੀ ਨੇ ਬੁਲਾਇਆ ਤੇ ਫਿਰ ਚਲੇ ਗੇ ਸੀ ਤੇ ਫਿਰ ਔ ਥੇ ਤੇ ਬੜਾ ਸੀ ਮੌਸਮ ਇਕਦਮ
ਹੋਰ ਸੁਣਾ ਹੋਰ ਕੌਣ-ਕੌਣ ਘਰ ਪਰਿਵਾਰ ਦੇ ਸਾਰੇ ਨੇ ਕੋਈ ਹੋਰ ਵੀ ਸੀ ਨਾਲ?
ਸਾਡੇ ਅ ਬਾਕੀ ਕਜ਼ਨ ਵਗੈਰਾ ਗਏ ਸੀ। ਮਾ -ਮਾ ਆ ਔਰ ਮਾਸੀ ਵਗੈਰਾ ਗਏ ਸੀ। ਹਾਂਜੀ ਮੇਰੀ ਆਵਾਜ਼ ਚ ਫੋਨ ਦੀ ਘੱਟ ਈ ਆਂਦੀ ਏ ਇੱਥੇ। ਮਾਸੀ ਹਾਂਜੀ ਬਸ ਵੈਸੇ ਸਈ ਨੈਟਵਰਕ ਪ੍ਰੋਬਲਮ ਆਂਦੀ ਪਈ ਸ਼ੈਦ।
ਅੱਛਾ।
ਹਾਂਜੀ। ਹੋਰ ਮਾਸੀ ਗਏ ਸੀ ਸਾਡੀ, ਮਾਸੀ ਜੀ ਮਾਸੜ ਜੀ ਬੱਚੇ ਔਹਨਾਂ ਦੇ।
ਹੋਰ ਸੁਣਾਓ।
ਬਾਸ ਜੀ ਬਸ ਵਧੀਆ। ਹੋਰ, ਮੈਂ ਜਿਹੜਾ ਔਥੇ ਤੁਹਾਡਾ ਮਾਹੌਲ ਬਣੇ ਦਾ ਸੀ ਔਹ ਠੀਕ ਹੀ ਸਭ।
ਹਾਂਜੀ ਸਭ ਵਧੀਆ ਔਥੇ ਤੇ ਸਭ ਠੀਕ ਸੀ ਐਸੀ ਕੋਈ ਗੱਲ ਈ ਨੀ ਹੈਗੀ ਲੋਕਾਂ ਨੇ ਤੇ ਬੜਾ ਈ ਬਣਾਇਆ ਏ ਪਤਾ ਨੀ ਕਿਸ ਤਰਾਂ
ਮੈਂ ਸੁਣਿਆ ਔਥੇ ਸ਼ਰਧਾਂਜਲੂ ਵੀ ਬੜੇ ਘੱਟ ਗਏ ਵੇ ਸੀ।
ਔ ਥੋੜੇ ਲੋਕ ਬੋਲੀ ਜਾਂਦੇ ਥੋੜਾ ਜਿਹਾ ਨਿਊਜ਼ ਐਸਾ ਬੋਲ ਦੇਣ। ਤੇ ਫਿਰ ਉਹ ਸਮ ਘੱਟ ਇੰਨਾ ਰਸ਼ ਨੀ ਹੈ ਜਿਸ ਤਰ੍ਹਾਂ
ਅੱਛਾ ਇੰਨਾ ਰਸ਼ ਨਈ, ਪਰ ਇਹ ਹੈ ਕਿ ਤੁਸੀਂ ਠੀਕ ਟਾਈਮ 'ਤੇ ਹੋ ਆਏ ਹਨਾ।
ਟੇਮ ਤੇ ਗਏ ਸੀ ਅਸੀਂ ਜਿਸ ਟੇਮ ਗੇ ਆ ਔਥੋਂ ਤੇ ਉੱਥੇ ਕਹਿ ਦੇ ਰਸਤਾ ਬੰਦ ਈ ਹੋ ਗਿਆ ਸੀ।
ਅੱਛਾ, ਹਾਂ ਨਈ ਹੁਣ ਤੇ ਬਰਸਾਤ ਸਾਰੀ ਸੇਡ ਜੋਰ 'ਚ ਐ ਨਾ ਪੂਰੇ। ਆਹ ਸਾਡੇ ਵੀ ਸਾਡੇ ਵੀ ਕੱਲ੍ਹ ਇੱਥੇ ਸਾਡੇ ਵਲੋਂ ਇ ਥੋਂ ਪੈਂਦਾ ਕੋਈ ਤਿੰਨ ਸੌ ਕਿਲੋਮੀਟਰ ਅੱਗੇ ਡੋਡਾ ਕਿਤਵਾੜ ਔਧਰ ਵੀ ਬੜੇ ਬੱਦਲ ਫਟੇ ਨੇ ਕੱਲ।
ਅੱਛਾ ਉਥੇ ਤੇ ਮੈਨੂੰ ਲੱਗਦਾ ਹਰ ਵਾਰੀ ਹੁੰਦਾ ਇਸਤਾ
ਹਰ ਵਾਰੀ ਹੁੰਦਾ ਜੀ ਜਦੋਂ ਦੋ ਵਾਰੀ ਹੋ ਵੀ ਗਿਆ।
ਪਿਛਲੀ ਵਾਰ ਵੀ ਤੇ ਨਯੂਜ਼ ਆਂਦੀ ਪੀ ਸੀ ਕੁਛ ਐਸਾ ਈ ਹੋਏਐ ਬੱਦਲ ਫਟ
ਅਤੇ ਤੁਸੀਂ ਕਿਹੜੇ ਟਾਈਮ 'ਤੇ ਪਹੁੰਚੇ ਜੀ।
ਅਸੀਂ ਉੱਥੇ ਪਹੁੰਚੇ ਰਾਤੀ ਪਹੁੰਚੇ ਸੀ ਅਸੀਂ।
ਅੱਛਾ ਰਾਤੀ ਪਹੁੰਚ ਗਏ।
ਹਚੇਸੀ ਰੁ ਸੀਗੇ।
ਅਸੀਂ ਵੀ ਸਲਾਹ ਬਣਾਈ ਸੀ ਪਰ ਨਹੀਂ ਬਾਬਾ ਜੀ ਨੇ ਬੁਲਾਇਆ ਸਾਨੂੰ ਨੈਕਸਟ ਟਾਈਮ ਤੇ ਜਾਣਾ ਜਾਣਾ ਸੀ ਬਾਬੇ ਨੂੰ ਕਹਿ ਦੇਣਾ ਕਿ ਬਾਈ ਬਾਬੇ ਅਸੀਂ ਜਾਣਾ ਜੇ
ਓਰ ਕੀ, ਬੁਲਾ ਲੈਨਗੇ ਆਪੇ ਬੁਲਾਨ ਗੇ ਮਨ ਚ ਓਏ ਨਾ ਜਾ ਫ
ਬਸ ਬਸ ਤੁਸੀਂ ਕਿੰਨੇ ਲੋਕ ਹੀ।
ਅਸੀਂ ਸਾਡੇ ਘਰੋਂ ਆਪਣੇ ਤੇ ਛੇ ਸੱਤ ਬੰਦੇ ਲ ਬੱਚੇ ਵੀ ਸੀ ਨਾਲ ੱਛੇ ਤੇ ਫੇਿਰ ਉਬਾਰੋ ਵੀ ਸਾਡੇ ਕੋਈ ਬਾਰਾਂ ਬਾਰਾਂ ਪੰਦਰਾਂ ਬੰਦੇ ਲਗਾ ਲੋਓ ਇੰਨੇ ਸੀਗੇ। ਹੈਲੋ ਹੈਲੋ ਹੈਲੋ।